ਸਤਿ ਸ਼੍ਰੀ ਅਕਾਲ ਭੈਨ ਜੀ। ਹੋਰ ਕੀ ਹਾਲ ਨੇ ਤੁਹਾਡੇ?
ਵਧੀਆ, ਤੁਸੀਂ ਸੁਨਾਓ।
ਮੈਂ ਵੀ ਠੀਕ ਆ, ਹੋਰ ਘਰ ਪਰਿਵਾਰ ਸਭ ਠੀਕ ਏ?
ਸਭ ਵਧੀਆ, ਸਭ ਵਧੀਆ।
ਬੱਚੇ, ਬਜ਼ੁਰਗ।
ਸਭ ਵਧੀਆ ਨੇ ਬਸ।
ਅੱਛਾ।
ਕੀ ਕਰ ਰਏ ਸੀ ਤੁਸੀਂ?
ਮੈਂ ਬਸ, ਐ ਮੌਸਮ ਚੇਂਜ ਜੇਯਾ ਹੋ ਜਾਂਦਾ ਨਾ ਤੇ ਕੋਮਬ ਕੀਤ ਤੀ ਏਨਾ ਹੇਰਫੋਲ ਹੋ ਰੇਯਾ ਬੋਤ ਜਾਦਾ। ਮੈਂ ਅਪਨੇ ਹੇਅਰਫੋਲ ਤੋਂ ਬੋਤ ਪਰੇਸ਼ਾਨ ਹੋਈ ਦੀਆਂ, ਐ ਜਿਵੇਂ ਵੈਦ ਦਰ ਚੇਂਜ ਹੁੰਦਾ ਓ ਵੈਸੇ ਵੀ ਮੈਂ ਸਮੂਥਨਿੰਗ ਕਰਈ ਸੀ ਇਸ ਕਰਕੇ ਮੇਰੇ ਦਾ ਹੇਰਫੋਲ ਬੋਤ ਹੋ ਗਿਆ ਔਰ ਹੇਅਰ ਡਲ-ਡਲ ਵੀ ਬੜੇ ਲੱਗਦੇ ਨੇ।
ਦੇਖੋ ਤੁਸੀਂ ਅਗਰ ਪਾਰਲਰ ਤੋਂ ਕੋਈ ਕੰਮ ਛਿਡਵਾਇਆ ਨਾ ਫੇਰ ਓਨੂੰ ਤੁਆਨੂੰ ਰੈਗੂਲਰ ਬੇਸ ਤੇ ਰੱਖਨਾ ਪੈਂਦੈ।
ਆਪਾਂ ਕਦੀ ਵੀ ਕੋਈ ਚੀਜ਼ ਨੂੰ ਆਪਾਂ ਰੱਖਦੇ ਆਂ ਨਾ ਪਾਰਲਰ ਵਿੱਚ ਕਿਉਂ ਜਿੱਦਾਂ ਹੁਨ ਆਪਾਂ ਥਰੇਡ ਕਰਾਨੇ ਆ ਤੇ ਹੁਨ ਆਪਾਂ ਨੂੰ ਰੈਗੂਲਰ ਕਰਾਨੀ ਹੀ ਪੈਂਦੀ ਏ। ਅਗਰ ਆਪਾਂ ਇੱਕ ਚੀਜ਼ ਨੂੰ ਛੇੜ ਤੀਏ ਨਾ ਓਸ ਚੀਜ਼ ਨੂੰ ਆਪਾਂ ਰੈਗੂਲਰ ਓਹੀਓ ਰੱਖਨਾ ਪਏਗਾ ਆਪਾਂ ਨੂੰ ਆਪਾਂ ਡੇਲੀ ਕਰਾ ਹੁਨ, ਐ ਤੇ ਹੈਨੀ, ਹਾਂਜੀ
ਮੈਂ ਮਤਲਬ ਜੋ ਪ੍ਰੋਡਕਟ ਓਨਾਂ ਨੇ ਮੈਨੂੰ ਦੱਸੇ ਸੀ ਓਦੋਂ ਸਜੇਸਤ ਕੀਤੇ ਸੀ, ਮੈਂ ਓਦੋਂ ਪ੍ਰੋਡਕਟ ਓਹੀਓ ਯੂਜ ਕਰ ਰਈਆ। ਸ਼ੈਂਪੂ, ਕੰਡੀਸ਼ਨਰ ਪਲੱਸ ਸੀਰਮ। ਬਟ, ਐ ਹੈਗਾ ਮੈਨੂੰ ਬਾਰ-ਬਾਰ ਪਾਰਲਰ ਜਾ ਕੇ ਸਮੂਥਨਿੰਗ ਵਗੈਰਾ ਨੀਂ ਕਰਾ ਓ ਸਪਾ ਵਗੈਰਾ ਨੀਂ ਕਰਾ ਪਾਂਦੀ।
ਤੁਸੀਂ ਘਰ ਕਰ ਸਕਦੇ ਓ ਸਪਾ ਵੀ, ਤੁਸੀਂ ਘਰ ਆਪਨੇ ਵਾਲਾਂ ਨੂੰ ਵੀ ਠੀਕ ਕਰ ਸਕਦੇ ਓ। ਪਤਾ ਪਾਰਲਰ ਨਾਲੋਂ ਵਧੀਆ ਘਰ ਦੇ ਇੰਗ੍ਰਡੀਐਂਟਸ ਜਾਦਾ ਬੈਸਟ ਹੁੰਦੇ ਨੇ।
ਹਾਂਜੀ, ਤੁਸੀਂ ਮੈਨੂੰ ਅੱਜ ਦੱਸ ਦੋ ਵਾਲਾਂ ਵਾਸਤੇ ਫੇਰ ਮੈਂ ਜੇੜੀ ਹੇਅਰ ਫੋਲ ਦੀ ਵੀ ਪਰੇਸ਼ਾਨੀਆਂ ਹੈਗੀ, ਦੂਰ ਹੋਜੇ।
ਮੈਨੂੰ ਕਿ ਮਤਲਬ ਮੈਂ ਮੇਕਅਪ ਵਗੈਰਾ ਦਾ ਵੀ ਮੈਂ ਖੁਦ ਆਪਨੇ ਆਪ ਆਪਨੇ ਆਪ ਨੂੰ ਕਰਣਾ ਪਸੰਦ ਕਰਕੇ ਬਈ ਮੈਂ ਯੂਜ ਕਰਕੇ ਦੇਖਾਂ ਏਦੇ ਨਾਲ ਕੀ ਮਿਲਿਆ ਆਪਾਂ ਨੂੰ। ਤੇ ਏਦਾਂ ਈ ਮੈਂ ਘਰ ਇੰਗ੍ਰਰੀਡੀਅਂਟ ਯੂਜ ਕਰਕੇ ਜ਼ਰੂਰ ਦੇਖਦੀ ਆ ਹੁਨ ਮੈਨੂੰ ਸਪਾ ਦੀ ਬੜੀ ਨੀਡ ਸ ਸੀ ਬਟ, ਮੈਂ ਨਾ ਇੱਕ ਦੋ ਵਾਰੀ ਤਾਂ ਇੰਟਰਨੈਟ ਬੋਤ ਕੁਛ ਦਸਦੈ। ਫੇਰ ਉਸਦੇ ਐਕੌਰਡਿੰਗ ਮੈਨੇ ਚੈੱਕ ਕੀਤਾ ਫੇਰ ਮੈਂ ਦੇਖਿਆ ਮੈਂ ਕੇਯਾ ਯਾਰ ਆਪਾਂ ਵੀ ਕਰਕੇ ਦੇਖ ਲੈਂਦੇ ਆਂ ਇੱਕ ਵਾਰੀ। ਕੈਂਦੇ ਆ ਨਾ ਜਦ ਤੱਕ ਆਪਾਂ ਯੂਜ ਨਾ ਕਰੀਏ ਤਦ ਤੱਕ ਟਰਸਟ ਵੀ ਨੀਂ ਕਰਨਾ ਚਾਈਦਾ, ਏਦਾਂ ਈ ਮੈਨੇ ਯੂਜ ਕੀਤਾ ਓਸ ਚੀਜ ਨੂੰ ਜਿੱਦਾਂ ਆਪਾਂ ਰਾ ਰਾਈਸ ਫਲਾਰ ਹੁੰਦਾ ਨਾ ਰਾਈਸ ਫਲਾਰ ਚਾਵਲ ਦਾ ਆਟਾ ਓਹਨੂੰ, ਤੁਸੀਂ ਚਾਵਲ ਦਾ ਆਟਾ ਚਾਵਲ ਦਾ ਆਟਾ ਲਵੋ, ਤੇ ਇੱਕ ਚੀਆ ਸੀਡਸ ਹੁੰਦੇ ਨੇ।
ਹਾਂਜੀ-ਹਾਂਜੀ, ਅਲਸੀ ਦੇ ਬੀਜ ਹੁੰਦੇ ਨੇ ਜੇੜੇ, ਨਈਂ
ਅਲਸੀ ਹਾਂ, ਓਹੀ ਅਲਸੀ ਦੇ ਬੀਜ ਸੋਰੀ ਹਨਾ, ਅਲਸੀ ਦੇ ਬੀਜ ਲਵੋ ਤੇ ਪਾਨੀ ਪਾਨੀ ਲੈਨਾ। ਪਾਨੀ ਹੁਨ ਦੇਖੋ, ਜਿੰਨੇ ਤੁਆਡੇ ਵਾਲਾ ਦਾ ਹੈਗਾ ਨਾ ਹਿਸਾਬ-ਕਿਤਾਬ ਓ ਤੁਆਨੂੰ ਪਤਾ ਕਿ ਤੁਆਡੇ ਕਿੰਨੀ ਗਰੋਥ ਤੁਆਡੇ ਓਥੇ ਵਾਲਾਂ ਦੀ ਨਾ ਕਿੰਨੀ ਲੈਂਥ ਐ, ਓਸਦੇ ਅਕੋਰਡਿੰਗ ਹੁਣ ਜਿੱਦਾਂ ਕਿ ਅਗਰ ਤੁਸੀਂ ਇੱਕ ਵਾਰੀ ਕਦੀ ਕਰਨਾ ਹੋਏ ਤੇ ਤੁਸੀਂ ਪੈਲੇ ਥੋੜਾ ਬਨਾ ਕੇ ਦੇਖਨਾ। ਜਿੱਦਾਂ ਕਿ ਪੈਲੇ ਪਾਣੀ ਬੋਆਇਲ ਕਰਨਾਂ ਰੱਖੋ ਉਦੇ ਵਿੱਚ ਅਲਸੀ ਦੇ ਬੀਜ ਪਾ ਦੋ। ਚਾਵਲ ਦਾ ਦੋ ਦੋ ਚਮਚ ਪਾ ਦੋ ਚਮਚ ਓ ਪਾ ਦੋ। ਚਾਵਲ ਦਾ ਆਟਾ ਪਾ ਦੋ ਤਿੰਨ ਚਮਚ ਚਾਵਲ ਦਾ ਆਟਾ ਪਾ ਦੋ ਠੀਕ ਹੈ ਫਿਰ ਉਦੇ ਵਿੱਚ ਕੋਕੋਨਟ ਟੋਇਨ ਦੇ ਦੋ ਚਮਚ ਪਾ ਦੋ ਜਾਂ ਇੱਕ ਚਮਚ ਪਾ ਦੋ। ਫਿਰ ਉਦੇ ਅੰਦਰ ਦੋ ਕਰੈਪਸੂਲ ਅ ਦੋ ਕੈਪਸੂਲ ਪਾਂਦੇ ਨੇ ਓ ਵਿਟਾਮਿਨ ਈ ਦੇ।
ਈ ਦੇ ਜੇੜੇ ਈਊਨ ਦੇ ਹੁੰਦੇ ਨੇ।
ਹਾਂਜੀ ਈ ਦੇ ਆਂਦੇ ਗ੍ਰੀਨ ਵਾਲੇ ਆਂਦੇ ਆ ਨਾ ਜੋ ਆਪਾਂ ਖਾਂਦੇ ਆਂ।
ਹਾਂਜੀ-ਹਾਂਜੀ-ਹਾਂਜੀ-ਹਾਂਜੀ ਉਹੀ ਇ ਟਰਨਲੀ ਬਾਰਨਲੀ ਦੋਵੇ ਯੂਜ ਕਰ ਸਕਦੇ ਹਾਂ ਅਸੀਂ
ਹਾਂਜੀ-ਹਾਂਜੀ ਫਿਰ ਨਾ ਉਨੂੰ ਬੋਇਲ ਕਰੋ ਇੰਨਾ ਬੋਇਲ ਕਰੋ ਕਿ ਓ ਕਰੀਮ ਬਣ ਜਾਏ।
ਅੱਛਾ ਤੇ ਜੇੜੇ ਓ ਅਲਸੀ ਦੇ ਬੀਜ਼ ਹੈਗੇ ਨੇ। ਓ ਵਿੱਚ ਗਿੱਟਕਾ ਗੁਟਕਾਂ ਤਾਂ ਨਈ ਕੁਛ ਇਸ ਤਰ੍ਹਾਂ ਆਉਂਦਾ ਜਾ ਸਭ ਮੈਸ਼ ਹੋ ਜਾਂਦਾ।
ਮੈਂ ਕੁਛ ਵੀ ਨੀ ਕਰਨਾ ਤੁਸੀਂ ਪਰ ਫਿਰ ਉਨੂੰ ਨਾ ਉਤੋਂ ਤੁਸੀਂ ਨਾ ਇੱਕ ਲੈ ਕੇ ਨਾ ਜੀ। ਉਸ ਚੀਜ਼ਾਂ ਨੂੰ ਤੁਸੀਂ ਮਤਲਬ
ਹਾਂਜੀ
ਓ ਛਾਣ ਲੈਣਾਂ ਉਨੂੰ ਕਰੀਮ ਨਿਕਲੇਗਾ ਨੀਚੇ ਓ ਅਗਰ ਤੁਸੀਂ ਚਾਪ ਨੀਚੇ ਉਨੂੰ ਪਾ ਕੇੇ ਕੱਢੋਗੇ ਨਾ ਓ ਨੀਚੇ ਕਰੀਮ ਹੀ ਨਿਕਲੇਗੀ ਉੱਪਰ ਤੁਸੀਂ
ਜਿੱਦਾਂ ਮਤਲਬ ਆਪਾਂ ਐਲੋਵੇਰਾ ਜੈੱਲ ਹੁੰਦਾ ਇੱਕਦਮ ਗਾੜਾਂ-ਗਾੜਾਂ ਹੈਲੋ। ਹੈਲੋ ਤੁਹਾਡੇ ਨੈੱਟਵਰਕ ਇਸ਼ੂ ਲੱਗ ਰਿਆ ਬਾਰ ਆ ਜਾਓ। ਹੈਲੋ ਭੈਣ ਜੀ। ਹੈਲੋ ਹੈਲੋ